ਹੈਲੋ, ਸਸ਼੍ਰੀ ਕਾਲ ਜੀ।
ਸਤ ਸ਼੍ਰੀ ਕਾਲ ਜੀ, ਹਾਂਜੀ ਵਧੀਆ। ਤੁਸੀਂ ਦੱਸੋ?
ਹਾਂਜੀ ਹਾਂ, ਮੈਂ ਵੀ ਵਧੀਆ।
ਹੋਰ ਕੀ ਕਰ ਰੇ ਸੀ?
ਬਸ ਬੈਠੇ ਸੀ।
ਅੱਛਾ, ਕੀ ਬਣਾਯੈ ਅੱਜ?
ਹਾਂਜੀ, ਅੱਜ ਅਸੀਂ ਬਣਾਣੇ ਆ ਸ਼ਾਹੀ ਪਨੀਰ।
ਅੱਛਾ ਜੀ।
ਮੈਂ ਸੌਨੂੰ ਪੁੱਛਣਾ ਸੀ, ਤੁਸੀਂ ਐਸਟੀਵਾ ਕਿਵੇਂ ਸਿੱਖੀ ਸੀ? ਹਾਂਜੀ, ਤੁਸੀਂ ਐਕਟਿਵਾ ਕਿਵੇਂ ਸਿੱਖੀ ਸੀ? ਤੂੰਸੀ ਬਾ ਸੋ ਦੇ ਬਾਲ ਬੌ ਵਧੀਆ ਨੇ, ਤੁਸੀਂ ਅਪਣੇ ਬਾਲਾਂ ਦੀ ਰੈਸੀ ਦੱਸੋਗੇ ਤੁਸੀਂ ਕੀ ਲਾਣੇ ਔ?
ਹਾਂਜੀ।
ਕੀ ਲਾਣੇ ਔ? ਥੋਡੇ ਬਾਲ ਬਹੌ ਵਧੀਆ ਨੇ।
ਮੈਂ ਜੀ ਅਪਣਾ ਪਿਆਜ਼ ਨੀ ਹੂੰਦਾ
ਹਾਂਜੀ।
ਪਿਆਜ਼ ਇੱਕ ਲੈ ਲੋ ਜੇਨੇ ਵੀ ਥੋਡੀ ਲੈਂਥ ਹੈ ਬਾਰਾਂ ਦੀ ਔਦੇ ਮੁਤਾਬਿਕ।
ਹਾਂਜੀ ਹਾਂ।
ਇੱਕ ਪਿਆਜ਼ ਲੈ ਲੋ ਚਾਏ ਦੋ ਜਿੰਨੇ ਥੋਡੇ ਬਾਲ ਨੇ।
ਅੱਛਾ ਜੀ ਆ।
ਪਿਆਜ ਲੈ ਕੇ, ਔਦਾ ਮਤਲਬ ਜੇੜਾ ਛਿਲਕਾ ਹੁੰਦੈ ਔ ਉਤਾਰ ਲੋ।
ਅੱਛਾ ਜੀ, ਠੀਕ ਹੈ ਜੀ।
ਛਿਲ
ਫੇਰ ਕੱਟਣਾ ਕਿਵੇਂ ਐਜੀ ਅਪਾਂ ਨੇ? ਹੈਲੋ, ਵਾਜ਼ ਨੀ ਆ ਰੀ ਸੋਡੀ ਜੀ।
ਮੈ ਕਟਰ ਨਾਲ ਛਿਲਕਾ ਤਾਰ ਲੈਣਾ ਪਿਆਜ਼ ਦਾ।
ਅੱਛਾ ਜੀ।
ਤੇ ਫੇਰ ਮਿਕਸੀ ਨੀ ਹੁੰਦੀ ਗ੍ਰੈਂਡ ਕਰਨੇ ਆਲੀ ਔਦੇ ਚ ਬਰੀਕ ਬਰੀਕ ਪਿਆਜ਼ ਕੱਟ ਕੇ ਪਾ ਦੇਣਾ ਓਦੇ 'ਚ ਗ੍ਰੈਂਡ ਕਰ ਲੈਣੈ। ਫੇਰ ਔਨੂੰ ਪਿਆਜ ਨੂੰ ਨਾ ਚਾਹ ਪੋਣੀ ਚ ਨਚੋੜ ਲੈਣੈ। ਜੇੜਾ ਓਦਾ ਪਾਣੀ ਨਿਕਲੂਗਾ, ਓਹ ਕੱਢ ਲੈਣਾ।
ਅੱਛਾ ਜੀ।
ਕਿਥੇ ਓਹ ਪਾਣੀ ਨਿਕਲ ਜੂਗਾ, ਨਾ ਓਹਨੂੰ ਕਿਸੇ ਬੋਟਲ 'ਚ ਜਾ ਪਾ ਲਿਓ।
ਅੱਛਾ ਜੀ।
ਪਾਓਗੇ ਨਾ ਤੇ ਔਦੇ ਵਿੱਚ ਨਾ ਥੋੜ੍ਹਾ ਜਾ ਔਇਲ ਮਿਕਸ ਕਰ ਦੋ। ਥੋਡੇ ਬਾਲਾਂ ਦੀ ਜਿੰਨੀ ਲੈਂਨਥ ਐ ਉਦੇ ਮੁਤਾਬਿਕ। ਹ ਪੈਲੇ ਮਤਲਬ ਜਿਵੇਂ, ਤੁਸੀਂ ਕੱਲ੍ਹ ਸਿਰ ਧੋਣੈ ਸਿਰ ਧੋਣ ਤੋਂ ਇੱ ਇੱਕ ਦਿਨ ਪੈਲਾਂ ਅਪਣੇ ਸਿਰ 'ਤੇ ਮਤਲਬ ਲਾ ਲੈਣੈ।
ਅੱਛਾ ਜੀ।
ਤੇ ਇੱਕ ਜੋ ਉਸ ਦਿਨ ਸਿਰ ਧੋਣਾ ਉਸ ਤੋਂ ਇੱਕ ਦਿਨ ਪੈਲਾਂ ਮਤਲਬ ਪੂਰੀ ਰਾਤ ਲਾ ਕੇ ਰ ਖਣੈ, ਸੁਬਾ ਜਦੋਂ ਹੈਡ ਵਾਸ਼ ਕਰਨੈ ਟ੍ਰੈਸ ਮੇ ਦਾ ਸ਼ੈਂਪੂ ਆਣ ਦੈ ਇੱਕ ਓਹ ਜਾ ਤਾਂ ਤੁਸੀਂ ਬੋਟਲ ਮੰਗਵਾ ਲਿਓ। ਜਾਂ ਏ ਜੇੜੀ ਏ ਹਪਣੀ ਪੌਚ ਔੰਦਾ ਔ ਪੰਜ ਰਪੇ ਦਾ।
ਅੱਛਾ ਜੀ।
ਸ਼ੈੈਂਪੂ ਹੁੰਦਾ।
ਅੱਛਾ ਜੀ। ਅੱਛਾ ਜੀ, ਇਥੇ ਤੇਲ ਵੀ ਹੁੰਦਾ ਦਾ ਹੀ ਕੰਡੀਸ਼ਨਰ ਦਾ
ਹਾਂਜੀ ਤੇ ਹਾਂਜੀ-ਹਾਂਜੀ,
ਫ ਤੁਸੀਂ ਲੂਈਓ ਲਵਾਦੇ ਹੋ ਤੇਲ,
ਨਹੀਂ ਮੈਂ ਓਇਲ ਨਹੀਂ ਯੂਜ ਕਰਦੀ, ਮੈਂ ਤਾਂ ਸਿਰਫ਼ ਐਵੇਂ ਰੱਖਦੀ ਹਾਂ ਆਪਣੇ ਡਰਾਈ ਡਰਾਈ ਵ
ਅੱਛਾ ਜੀ,
ਤੇ ਜਦੋਂ ਨਾ ਆਪਣਾ ਹੈਡ ਵੋਸ਼ ਕਰਨਾ ਤਾਂ ਪਹਿਲਾਂ ਆਪਾਂ ਜਿਹੜਾ ਪਿਆਜ਼ ਦਾ ਪਾਣੀ ਹੈ
ਅੱਛਾ ਜੀ,
ਉਹ ਉਤਾਰਨ ਹੈ,
ਅੱਛਾ ਜੀ,
ਉਹ ਉਤਾਰਨ ਤੋਂ ਬਾਅਦ ਨਾ ਫੇਰ ਸ਼ੈਂਪੂ ਲਾਣਾ
ਅੱਛਾ ਜੀ,
ਫਿਰ ਸ਼ੈਂਪੂ ਲਾ ਕੇ, ਫੇਰ ਆਪਣਾ ਦਸ ਮਿੰਟ ਸ਼ੈਂਪੂ ਤਾਰ ਕੇ, ਫਿਰ ਦਸ ਮਿੰਟ ਕੰਡੀਸ਼ਨਰ ਲਾ ਕੇ ਰੱਖਣਾ।
ਅੱਛਾ ਜੀ,
ਉਹਦੇ ਨਾਲ ਕੀ ਹੈ ਵਾਲ ਡਰਾਏ ਹੋ ਜਾਂਦੇ ਨੇ ਸਿਲਕੀ ਹੋ ਜਾਂਦੇ ਨੇ, ਮਤਲਬ ਵਧੀਆ ਹੋ ਜਾਂਦੇ ਨੇ ਇਹ, ਇਹਦੇ ਨਾਲ ਤਾਂ ਇੱਕ ਤਾਂ ਅੜੇ ਵੀ ਨੀ ਪੈਂਦੇ।
ਅੱਛਾ ਜੀ,
ਹਾਂਜੀ ਤੇ ਬਾਲ ਆਪਣੇ ਸਟੇਟ ਹੋ ਜਾਂਦੇ ਨੇ, ਹੇਰਾਂ ਚ ਆਪਣੇ ਗਰੋਥ ਥਾਣੀ ਸ਼ੁਰੂ ਹੋ ਜਾਂਦੀ ਆ ਸ਼ਾਈਨਿੰਗ ਮਾਰ ਦੇਣ ਵਾਲ, ਹਾਂਜੀ, ਤੇ ਇੱਕ ਆਪਣਾ ਜਿਹੜਾ ਚਾਵਲਾਂ ਦਾ ਪਾਣੀ ਹੋ ਗਿਆ, ਇਹ ਵੀ ਬਹੁਤ ਬੈਨੀਫਿਟ ਦਿੰਦਾ।
ਜਿਵੇਂ ਜੀ ਹੁਣ ਤੁਸੀਂ ਚਾਵਲਾਂ ਨੂੰ ਰਾਤ ਨੂੰ ਪਾਣੀ ਚ ਭਿਓ ਕੇ ਰੱਖ ਦੋ, ਤੇ ਸਵੇਰੇ ਉੱਠਣ ਚਾਰੋਂ ਨੂੰ ਚਾਵਲਾਂ ਨੂੰ ਮਤਲਬ ਚਾਹ ਪਨੀ ਨਾਲ ਭੁੰਨ ਲਓ।
ਅੱਛਾ ਜੀ,
ਪਾਣੀ ਹੋਗਾ, ਉਹ ਫਿਰ ਤੁਸੀਂ ਆਪਣੇ ਹੈੱਡ ਤੇ ਯੂਜ ਕਰੋ। ਤਾਂ ਉਹਦੇ ਨਾਲ ਤੁਹਾਡੇ ਵਾਲ ਲੰਬੇ ਵੀ ਹੋਣਗੇ। ਗਰੋਥ ਆਏਗੀ ਵਾਲਾਂ ਚ ਤੇ ਸਿਲਕੀ ਵੀ ਹੋਣਗੇ।
ਅੱਛਾ ਜੀ,
ਹਾਂਜੀ ਇਹਦਾ ਵੀ ਬਹੁਤ ਬੈਨੀਫਿਟ ਹੈ, ਵੀ ਬਹੁਤ ਵਧੀਆ ਇਹਦਾ ਰਿਜ਼ਲਟ ਹਉਂਦਾ ਤੇ ਟ੍ਰੈਸਮੇ ਦਾ ਸ਼ੈਂਪੂ ਤਾਂ ਬਹੁਤ ਵਧੀਆ ਹੇਅਰਾਂ ਲਈ
ਤੁਸੀਂ ਕੀ ਕਰ ਰਹੇ ਹੋ ਤੁਸੀਂ ਕੀ ਕਰ ਰਹੇ ਹੋ
ਬਸ ਕੁਛ ਨੀ ਬੈਠੇ ਸੀ
ਉਹ ਚ ਪਤਾ ਨ ਹੁੰਦਾ ਕੀ ਰਾਜ ਆ
ਹਂਜੀ ਮੈਂ ਉਸ ਵੱਲ ਛਡਾਇਟ ਕਰ ਲਈ
ਅੱਛਾ ਜੀ ਕਿਹੜੀ ਤਇਤ ਕਰਦੇ ਹੋ
ਮੈਂ ਡਾਇਟ ਕਰਦੀ ਹਾਂ ਮੈਂ ਮਤਲਬ ਸੁਬਹ ਪਹਿਲਾਂ ਯੋਗਾ ਕਲਾਸ ਅਟੈਂਡ ਕਰਦੀ ਹਾਂ ਫੇਰ ਆਪਣੀ ਐਕਸਰਸਾਈਜ਼ ਠੀਕ ਹੈ ਤੇ ਫੇਰ ਦਸ ਕਿਲੋਮੀਟਰ ਤੁਰ ਕੇ ਜਾ ਕੇ ਸੈਰ ਕਰਨੀ ਠੀਕ ਹੈ ਫੇਿਰ ਹਾਂਜੀ ਫਾਸਟ
ਤੁਲਨ
ਫਾਸਟ ਫੂਡ ਕੁਛ ਵੀ ਨਹੀਂੀ ਖਾਣਾ ਨਾ ਕੋਈ ਓਇਲੀ ਚੀਜ਼ ਖਾਣੀ ਆਪਣੀ ਰੋਟੀ ਸਿੰਪ ਪਰ ਰੋਟੀ ਖਾਣੀ ਦਾਾਲ ਫੁਲਕਾ ਤੇ ਫੇਰ ਛੇ ਮੇਰਾ ਬ੍ਰੇਕਫਾਸਟ ਕੁਛ ਨਹੀਂ ਖਾਣਾ ਸਿਰਫ ਲੰਚ ਅਤੇ ਡਿਨਰ ਕਰਨਾ ਕੋਈ ਫਾਸਟ ਫੂਡ ਨਹੀਂ ਜਾਂ ਤਾਂ ਫਿਰ ਆਪਣਾ ਹੋ ਗਿਆ ਸੈਲਡ ਵਗੈਰਾ
ਅੱਛਾ ਜੀ ਸੈਲਡ ਚ ਕੀ ਖਾਂਦੇ ਸੀ ਤੁਸੀਂ
ਖੀਰਾ ਹੋ ਗਿਆ ਟਮਾਟਰ ਹੋ ਗਏ
ਅੱਛਾ, ਪਿਆਜ ਤਾਂ ਨਹੀਂ ਖਾਂਦੇ ਸੀ।
ਨਹੀਂ ਨਹੀਂ ਉਹ ਨੀ ਮੈਂ ਖਾਧੀ ਤੇ ਫੇਰ ਰਾਤ ਨੂੰ ਆਪਣਾ ਡਿਨਰ ਕਰੋ ਸੈਰ ਕਰ ਨਹੀਂ
ਅੱਛਾ ਜੀ
ਬਸ ਐਵ ਡਾਇਟ ਹੁੰਦੀ ਰਹਿੰਦੀ ਹੈ ਪਹਿਲਾਂ ਤਾਂ ਮੈਂ ਸੋਚਣਾ ਸੀ ਵੀ ਜਿੰਮ ਲੱਗਾ ਫਿਰ ਜਿੰਨੇ ਨੇ ਜਿੰਮ ਦੇ ਨੀ ਫਾਇਦੇ ਜੀ ਜਿਨੇ ਆਪਣੀ ਐਕਸਰਸਾਈਜ਼ ਤੇ ਸੈਰ ਕਰ ਸੈਲਡ ਖਾ ਕੇ ਵਧੀਆ ਰਿਜ਼ਲਟ ਮਿਲਦਾ ਹਾਂਜੀ
ਹੋਰ ਦੱਸੋ ਘਾਰਵਾਰ ਵਧੀਆ ਸਾਡਾ
ਹਾਂਜੀ ਤੁਸੀਂ ਕਿਹੜਾ ਸ਼ੈਂਪੂ ਯੂਜ ਕਰਦੇ ਹੋ ਮੈਂ ਕਿਹਾ ਤੁਸੀਂ ਜਿਹਾ ਸ਼ੈਂਪੂ ਯੂਜ ਕਰਦੇ
ਮੈਂ ਤਾਂ ਕਰਦੀ ਆਪਣਾ ਹੈਲਡ ਸ਼ੋਲਡ
ਅੱਛਾ ਜੀ
ਹੋਰ ਦੱਸੋ ਤੁਸੀਂ ਕੀ ਕਰ ਰਹੇ ਹੋ
ਬਸ ਕੁਛ ਨਹੀਂ ਮੈਂ ਬਾਜ਼ਾਰ ਚੱਲੀ ਸੀਗੀ
ਬਾਜ਼ਾਰ ਕੀ ਕੰਮ ਚਲੇ ਓ
ਸਬਜ਼ੀ ਵਗੈਰਾ ਲੇ ਆਵਾ
ਕੀ ਬਣਾਓਗੇ ਅੱਜ ਤੁਸੀਂ
ਦੇਖਦੇ ਹਾਂ ਬਾਜ਼ਾਰ ਚ ਸਬਜ਼ੀ ਲੈ ਕੇ ਆਉਂਦੇ ਹਾਂ ਸਬਜ਼ੀਆਂ ਹੀ ਬੜੀਆਂ ਮਹਿੰਗੀਆਂ ਹੋਈਆਂ
ਹਾਂਜੀ ਹਾਂ ਅੱਜ ਮੈਂ ਬਾਜ਼ਾਰ ਚ ਗਈ ਸੀ ਸਵੇਰੇ ਮੈਂ ਦੱਸ ਕਹਿੰਦਾ ਪੰਜਾਹ ਰੁਪਏ ਦੇ ਪਾਈ ਆ
ਅੱਛਾ ਜੀ
ਆਲੂ ਪੁਛਿਆ ਮੈਂ ਨਾ ਸੌ ਰੁਪਏ ਦੇ ਪਾਈ ਆ
ਬਹੁਤ ਮਹਿੰਗਾਈ ਹੈ ਜੀ ਅੱਜ
ਹਾਂਜੀ ਹਾਂ ਬਹੁਤ ਮੰਹਿੰਗਾਈ ਆ
ਜਿਸ ਹਿਸਾਬ ਨਾਲ ਮੌਸਮ ਹੁੰਦਾ ਉਸ ਹਿਸਾਬ ਨਾਲ ਮਹਿੰਗਾਈ ਵੱਧਦੀ ਜਾਂਦੀ ਹੈ ਹਾਂਜੀ।
ਤਾਂ ਸੈਰ ਬਹੁਤ ਕਰਦੇ ਆ। ਉਹਨਾਂ ਨੇ
ਸੈਰ ਜੀ ਆਪਣੇ ਸਰੀਰ ਲਈ ਸਹੀ ਹੈ।
ਹਾਂਜੀ। ਜਿਸ ਤੇ ਨਵੀਂ ਗੱਦੀ ਲੈਤੀ ਸੀ ਨਾ। ਨਵੀਂ ਗੱਦੀ ਲਿਖ
ਹਾਂਜੀ। ਅਸੀਂ ਥਾਰ ਕਢਵਾਈ ਸੀਗੀ।
ਐਚ
ਸਾਨੂੰ ਪੈ ਗਈ ਸੀਗੀ।
ਸੇ ਸਾਡੇ ਸਿਸਟਰ ਨੇ ਲਿੱਤੀ ਸੀ।
ਨਹੀਂ- ਨਹੀਂ ਅਸੀ ਹੇਲੀ
ਨਹੀਂ ਸਿਸਟਰ ਨੇ ਨਹੀਂ ਲਿੱਤੀ ਤੁਹਾਡੀ।
ਨਹੀਂ ਜੀ।
ਅੱਛਾ ਜੀ।
ਇਹ ਸਾਨੂੰ ਪੈ ਗਈ ਸੀਗੀ ਸਤਾਈ ਲੱਖ 'ਚ।
ਅੱਛਾ ਜੀ!
ਹਾਂਜੀ।
ਚੱਲੇ ਖਾਣਾ ਲੈ ਕੇ ਆਈ ਆ ਹੁਣ।
ਨਹੀਂ- ਨਹੀਂ ਉਹਨੇ ਤਾਂ ਨਹੀਂ ਲਿੱਤੀ।
ਨਹੀਂ ਮੈਨੂੰ ਅਗਰ ਲੈ ਕੇ ਆਈਏ ਨਾ ਸਟੇਜ ਲਾਇਆ ਹੋਇਆ ਸੀ।
ਪਤਾ ਨਹੀਂ ਫੇਰ ਮੈਨੂੰ ਤਾਂ ਜਾਏ।
ਅੱਛਾ ਜੀ।
ਚਲੋ ਹਜੇ ਇੰਨੀ ਗੱਲ ਨੀ ਹੋਈ।
ਅੱਛਾ ਜੀ।
ਹਾਂਜੀ।
ਤੁਸੀਂ ਤਾ ਓਨੂੰ ਆਪਣੇ ਨਾਲ ਲੈ ਕੇ ਗਈ ਸੀ ਹਨਾ।
ਹਾਂਜੀ।
ਦੇਖੋ ਆਪਣੀ ਵਾਰੀ ਅਗਲਾ ਚਲੇ ਜਾਂਣਦੇ ਦੂਜੀ ਵਾਰੀ ਯਾਦ ਨਹੀਂ ਰੱਖਦਾ।
ਹਾਂਜੀ।
ਹਾਂਜੀ। ਤੁਹਾਡੀ ਗੱਡੀ ਵਧੀਆ ਚੱਲਦੀ ਆ।
ਹਾਂਜੀ। ਬਹੁਤ ਵਧੀਆ।
ਇਦੇ ਚ ਕੀ- ਕੀ ਫ ਫਿਊਚਰ ਨੇ।
ਮਤਲਬ ਇਹਦੇ ਵਿੱਚ ਐਲ ਸੀ ਡੀ ਲੱਗੀ ਹੋਈ ਹੈ, ਏ ਸੀ ਵੀ ਲੱਗਿਆ ਹੋਇਆ। ਹਨਾ। ਤੇ ਆਪਣੀ ਜਿਹੜੀ ਹਾਂਜੀ। ਤੇ ਜਿਹੜੇ ਆਪਣੇ ਸੀਟ ਪੁੱਛ ਨੇ ਉਹਦੇ ਤੇ ਕਵਰ ਚੜ੍ਹੇ ਹੋਏ ਨੇ।
ਅੱਛਾ ਜੀ। ਇੰਸ਼ੋਰੈਂਸ ਕਰਵਾ ਲਿਆ ਸੀ ਤੁਸੀਂ
ਹਾਂਜੀ- ਹਾਂਜੀ ਉਹ ਤਾਂ ਜਦੋਂ ਲੈ ਕੇ ਆਏ ਸੀ। ਉਦੋਂ ਹੀ ਕਰਵਾ ਲਿਆ।
ਅੱਛਾ ਜੀ। ਮੁਬਾਰਕਾ ਤੁਹਾਨੂੰ ਸਾਨੂੰ ਗੱਡੀ ਦੀਆਂ ਨਵੀਂਆ
ਹਾਂਜੀ- ਹਾਂਜੀ ਆਇਓ ਤੁਸੀਂ ਘਰੇ ਸਾਡੇ ਕਦੇ ਪਾਰਟੀ ਕਰਾਂਗੇ ਆਪਾਂ।
ਤੂੰਆਨੂੰ ਆਈ।
ਅੱਜ ਕੱਲ ਹਾਂਜੀ।
ਤੁਹਾਨੂੰ ਆਉਂਦੀ ਚਲਾਣੀ ਗੱਡੀ।
ਨਹੀਂ- ਨਹੀਂ ਮੈਂ ਵੀ ਸਿੱਖਣੀ ਆ ਹਜੇ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਜਾਦਾ ਈ। ਇੱਕ- ਦੂਜੇ ਨੂੰ ਵੀ ਪਤਾ ਲੱਗਦਾ।
ਹਾਂਜੀ।
ਤੁਸੀਂ ਸ਼ੋਪਿੰਗ ਕਰਨ ਗਏ ਸੀ ਮਾਰਕੀਟ ਜਾਂ ਵੈਸੇ ਹੀ ਸਬਜ਼ੀਆਂ- ਸੁਬਜ਼ੀਆਂ ਲੈਣ।
ਮੈਂ ਤਾਂ ਹਜੇ ਜਾਣਾ ਜੀ, ਸਬਜ਼ੀ ਲੈ ਕੇ ਆਉਣੀ ਹੈ।
ਅੱਛਾ ਜੀ।
ਹਾਂਜੀ।
ਵੇ ਰਾਤੀ ਬਸ
ਨਾ, ਨਾ, ਨਾ ਤੁਰ ਕੇ ਤੁਰ ਕੇ ਕਿਉਂਕਿ ਨੇੜੇ ਹੀ ਇਨਾ ਦੂਰ ਤਾਂ ਹੈ ਨੀ ਜਿਆ ਤਾਂ ਆਪਾਂ ਮੰਨੀਏ ਨਾ ਵੀ ਕਾਫੀ ਦੂਰ ਹੈ।
ਹਾਂਜੀ ਪਰ ਕਈ, ਕਈ ਤਾਂ ਜਾਣੇ ਜਾਵਾਂ ਵੀ ਕੋਲ ਨੂੰ ਵੀ ਐਕਟੀਵਾ ਮੋਟਰ ਸਾ ਗਲ ਵੱਧ ਲੈਂਦੇ ਨੇ
ਹਾਂਜੀ।
ਅੱਛਾ ਜੀ ਹੋਰ ਦੱਸੋ ਤੁਸੀਂ ਕੀ ਕਾਰ ਰੇ ਓ
ਕੁਛ ਨੀ ਬਸ ਬੈਠੀ ਸੀ ਮੈਂ ਤਾਂ
ਅੱਛਾ ਜੀ।
ਹਾਂਜੀ।
ਮੈਂ ਕਿਹਾ ਪਹਿਲਾਂ ਮੈਂ ਤੁਾਨੂੰ ਫੋਨ ਕਰਾਂ ਮੈਂ ਤੁਹਾਡੀ ਫੋਨ ਨੁ ਦੇਖ ਕੇ
ਅੱਛਾ ਜੀ।
ਤੁਹਾਡੀ ਗੱਡੀ ਦੇਖ ਬਹੁਤ ਖੁਸ਼ੀ ਹੋਈ ਮੈਨੂੰ
ਅੱਛਾ ਜੀ।
ਹੈਲੋ। ਮੇਰਾ ਨਾ ਖੁਦ ਦਰਵਾਜ਼ਾ ਖੜਕਾ ਰਿਹਾ ਆ ਮੈਂ ਜਾਂਦੀ ਹਾਂ ਮਾੜ ਦੇ ਬਾਅਦ ਫਿਰ ਮੈਂ ਤੁਹਾਨੂੰ ਕਰਦੀ ਹਾਂ।
ਹਾਂਜੀ ਠੀਕ ਹੈ ਜੀ ਠੀਕ
ਚੰਗਾ ਜੀ ਸਤਿ ਸ਼੍ਰੀ ਅਕਾਲ